ਹਾਂਜੀ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਹੈ?
ਵਧੀਆ,
ਮੈਂ ਠੀਕ ਆ, ਹੋਰ ਤੁਸੀਂ?
ਕੀ ਕਰਦੇ ਹੋ ਅਸੀਂ ਤੁਸੀਂ,
ਮੈਂ ਬਸ ਬੈਠੀ ਸੀ ਹੁਣ ਹੁਣੇ, ਵੇਲੀ ਹੋ ਕੇ,
ਹਾਂਜੀ ਹੋਰ ਬੱਚੇ ਠੀਕ ਨੇ,
ਹਾਂਜੀ ਬੱਚੇ ਠੀਕ ਨੇ, ਹੂੰ,
ਹੋਰ ਫਿਰ ਕੀ ਬਣਾਈਏ ਸਬਜ਼ੀ ਸੁਬਜੀ ਤੁਸੀਂ
ਅੱਜ ਮੈਂ ਪਨੀਰ ਬਣਾਇਆ ਸੀ
ਅੱਛਾ ਜੀ ਪਨੀਰ ਕਿਹੜਾ ਪਨੀਰ ਕਾਫ਼ੀ ਮੈਂ ਸੁਣਿਆ ਕਾਫ਼ੀ ਤਰ੍ਹਾਂ ਦਾ ਪਨੀਰ ਹੁੰਦਾ ਹੈ
ਹਾਂਜੀ ਇੱਕ ਤਾਂ ਪਨੀਰ ਹੁੰਦਾ ਜਿਸ ਤਰ੍ਹਾਂ ਕਿ ਬਈ ਬਰੀਕ ਬਰੀਕ ਪਿਆਜ ਕੱਢ ਲੋੋ ਛੋਟੇ ਛੋਟੇ ਬ ਜਿਆਦਾ ਸਾਰੇ ਪਿਆਜ ਪੈਂਦੇ ਨੇ ਤੇ ਨਾਲ ਹਰੀ ਮਿਰਚ ਕੱਢ ਲੋ ਟਮਾਟਰ ਤੁਹਾਡੀ ਮਰਜ਼ੀ ਅਗਰ ਪਾਣੇ ਕਿ ਨਹੀਂ ਪਾਣੇ ਬਈ ਤੁਸੀਂ ਪਾ ਵੀ ਸਕਦੇ ਹੋ ਪਰ ਮੈਂ ਘੱਟ ਹੀ ਖਾਂਦੀ ਪਿਆਜ ਪਰਜਿਸ਼ ਨਹੀਂ ਖਾਂਦੇ
ਹਾਂਜੀ
ਹੂੰ ਜਿਸ ਤਰ੍ਹਾਂ ਕਿ ਪਨੀਰ ਜਿਵੇਂ ਵਧੀਆ ਬਣਦਾ ਬੱਚੇ ਖੁਸ਼ ਹੋ ਕੇ ਖਾਂਦੇ ਨੇ ਪਨੀਰ ਦੀ ਭੁਰਜੀ ਵੀ
ਹਾਂਜੀ ਹਾਂਜੀ, ਨੀ ਮੈਂ ਨਾਨਕੇ ਜਾਂਦੀ ਹੁੰਦੀ ਸੀ ਨਾ ਮੇਰੀ ਨਾਨੀ ਵੀ ਬਨਾਂਦੇ ਸੀ ਪੁਰਜੀ ਤੇ ਤਾਂ ਮੈਨੂੰ ਪਤਾ ਲੱਗਿਆ ਸੀ। ਇੱਕ ਭੁਰਜੀ ਸੁਨੀ ਦੀ ਏ ਹੋਰ ਵੀ ਮਤਲਬ ਢਾਬੇ ਤੇ ਸੁਨੇ ਨੇ ਅਹ ਸ਼ਾਹੀ
ਹਾਂਜੀ ਹਾਂਜੀ, ਸ਼ਾਹੀ ਪਨੀਰ ਹੁੰਦਾ ਇੱਕ ਹਾਂਜੀ, ਕੜਾਹੀ ਪਨੀਰ ਹੁੰਦੇ, ਹਾਂਜੀ ਹਾਂਜੀ, ਸ਼ਾਹੀ ਪਨੀਰ ਵੀ ਜਿਸ ਤਰ੍ਹਾਂ ਕੇ
ਪਹਿਲੇ ਤੁਸੀਂ ਮੈਨੂੰ, ਪੁਰਜੀ ਪੁਰਜੀ ਦੀ ਦੱਸੋ ਪਹਿਲੇ ਤੁਸੀਂ ਮੈਨੂੰ ਪੁਰਜੀ ਕਿਵੇਂ ਬਨਦੀ ਏ, ਮੇਰੀ ਫੇਵਰੇਟ ਹੈ ਪੁਰਜੀ ਤੇ
ਅੱਛਾ, ਪੁਰਜੀ ਤਾਂ ਬਸ ਜਿਸ ਤਰ੍ਹਾਂ ਰੀ ਬਰੀਕ ਬਰੀਕ ਪਿਆਜ ਕੱਟ ਲਓ ਤੁਸੀਂ ਤੇ, ਛੋਟੇ ਛੋਟੇ ਬਿ ਪਿਆਜ ਕੱਟ ਲਓ ਯਾ ਛੋਪਰ ਇਚ ਕਰ ਲੋ ਤੁਸੀਂ ਵੀ ਬਰੀਕ ਬਰੀਕ
ਹਾਂਜੀ ਹਾਂਜੀ
ਵੀ ੳਨੂ ਕੜਾਈ ਤਰੋ ਤੇਲ ਪਾਓ ਤੇਲ ਜਿਆਦਾ ਗਰਮ ਹੋ ਜੇ ਤੇ ਇਕ ਦਮ ਨੀ ਪਾਣੇ ਵਿੱਚ ਪਿਆਜ ਅਗਰ ਇਕਦਮ ਅਸੀਂ ਪਾਵਾਂਗੇ ਤੇ ਫੇਰ ਉਹ ਛਿੱਟਾਂ ਉੱਡ ਕੇ ਅਪਨੇ ਉੱਪਰ ਆਂਦੀਏ ਵੀ ਜਦੋਂ ਥੋੜ੍ਹਾ ਠੰਡਾ ਹੋਜੇ ਤੇਲ, ਠੰਡਾ ਹੋਜੇ ਫੇਰ ਉਹਦੇ ਚ ਪਿਆਜ ਪਾਓ
ਹਾਂਜੀ
ਵੀ ਜਿਵੇਂ ਥੋੜਾ ਘੱਟ ਗਿਆ ਸੀ ਬਰਾਉਨ ਕਰਲੋ ਤੁਸੀਂ ਥੋੜੀ ਦੇਰ ਕਰਦੇ ਰਹੋ ਕਰਦੇ ਰਹੋ ਨਮਕ ਪਾਓ ਮਿਰਚ ਹੋਰ ਜਿਸ ਤਰ੍ਹਾਂ ਕਿ ਤੁਸੀਂ ਹਲਦੀ ਪਾ ਲੋ, ਕਈ ਦੇਗੀ ਮਰਚ ਪਾੰਦੇ ਨੇ ਬਈ ਥੋੜਾ ਵਧੀਆ ਰੰਗ ਬਣ ਜੇ, ਬਈ ਬਈ ਵੀ ਬੱਚੇ ਜਿਸ ਤਰ੍ਹਾਂ ਕੇ ਰੰਗ ਵੇਖ ਕੇ ਖੁਸ਼ ਹੋ ਕੇ ਖਾਂਦੇ ਨੇ
ਹਾਂਜੀ ਨੀ ਦੇਗੀ ਦੇਗੀ ਮਿਰਚ ਤੇ ਹਲਦੀ ਦੋਨਾਂ ਚੋਂ ਇੱਕ ਚੀਜ਼ ਪਾਣੀ ਹੁੰਦੀ ਏ ਨਾ
ਵੈਸੇ ਤਾਂ ਕਈ ਹਲਦੀ ਪਾਂਦੇ ਨੇ, ਦੇਗੀ ਮਿਰਚ ਘੱਟ ਹੀ ਵੀ ਪਾਂਦੇ ਨੇ ਜਿਵੇਂ ਜੋੜਾਂ ਦੀ ਦਰਦਾਂ ਹੁੰਦੀਏ ਹਾਂਦੇ ਨਬੀ ਤਾਂ ਕਰਕੇ, ਹਾਂਜੀ ਮੈਂ ਵੈਸੇ ਤਾਂ ਸਾਰੀ ਸਬਜ਼ੀਆਂ ਦੇਗੀ ਮਰਚ ਬਈ ਪਾਨੀ ਆ, ਪਨੀਰ ਦੀ ਪੁਰਜੀ ਚ ਵੈਸੇ ਘੱਟ ਤੇ ਕਈ ਵਾਰੀ ਪਾ ਹੀ ਲੈਂਨੇ ਆ
ਹਾਂਜੀ
ਸਵਾਦ ਲਗਦੇ ਬੱਚ
ਫਿਰ ਮਤਲਬ ਸਬਜ਼ੀ ਕੱਟਣ ਤੋਂ ਬਾਅਦ ਪਨੀਰ ਨੂੰ ਕਿਵੇਂ ਕੱਟਨਾ ਏ
ਪਨੀਰ ਯਾ ਤੇ ਤੁਸੀਂ ਕੱਦੂਕਸ ਕਰ ਲੋ, ਮੈਂ ਵੈਸੇ ਕੱਦੂ ਕਸ ਮੈਂ ਨੀ ਕਦੀ ਕਰਦੀ ਹੱਥ ਨਾਲ ਈਵੇਂ ਭੋਰ ਲੈਂਨੇ ਆ
ਹਾਂਜੀ, ਕਿਉਂਕਿ ਉਹ ਜਦੋਂ ਜਿਆਦਾ ਮਤਲਬ ਠੰਡਾ ਹੋਏ ਨਾ ਜਮ ਜੇ ਤਾਂ ਕੱਦੂਕਸ ਕਰਨਾ ਪਏਗਾ ਵੈਸੇ ਤੇ ਸੋਫਟ ਹੁੰਦਾ ਏ ਤੇ ਉਹ ਹੋ ਜੇਗਾ ਹੱਥ ਨਾਲ ਈ, ਹੇਨਾ
ਨੀ ਹੋ ਜਾਂਦਾ ਅਗਰ ਸੋਫਟ ਹੋਵੇ ਨਾ ਵਧੀਆ ਪਨੀਰ ਇਕ ਹੋੰਦਾ ਏ ਪਨੀਰ ਬਈ ਵਧੀਆ ਨੀ ਮਿਲਦਾ। ਬਈ ਜਿਵੇਂ ਘਰ ਦੇ ਕੋਲ ਦੁਕਾਨਾਂ ਹੈਗੀਆਂ। ਉਹ ਤਾਂ ਚੀਜ਼ ਘਟੀਆ ਹੀ ਰੱਖਦੇ ਨੇ ਵੈਸੇ ਤਾਂ, ਅਗਰ ਜਿਸ ਬਜ਼ਾਰੋਂ ਲੈ ਕੇ ਆਈ ਸੀ। ਬੜਾ ਵਧੀਆ ਪਨੀਰ ਮਿਲ ਜਾਂਦਾ। ਹਰ ਚੀਜ਼ ਵਧੀਆ ਬਜ਼ਾਰੋਂ ਈ ਮਿਲਦੀ ਹੈ। ਇੱਥੇ ਘਰ ਦੇ ਕੋਲ ਤਾਂ ਬੇਕਾਰ ਹੀ ਮਿਲਦੀਆਂ।
ਹਾਂਜੀ! ਬਸ ਉਹ ਨਾਲੇ ਨਾ ਜਿਵੇਂ ਦੁਕਾਨਾਂ ਦੇ ਨਾਮ ਵੀ ਹੁੰਦੇ ਨੇ। ਜਿਆਦਾ ਚਲਦੀਆਂ ਨੇ ਫੇਰ ਵਧੀਆ ਚੀਜ਼ਾਂ, ਜਿਵੇਂ ਹੁਨ ਸਾਡੇ ਇੱਥੇ ਇੱਕ ਮਤਲਬ ਡੇਰੀ ਹੈਗੀ ਗੁਰੂ ਨਾਨਕ ਡੇਰੀ। ਉੱਥੇ ਦਾ ਦੇਸੀ ਘਿਓ ਬੜਾ ਜ਼ਿਆਦਾ ਲੋਕ ਕਹਿੰਦੇ ਨੇ ਕਿ ਬੜਾ ਵਧੀਆ ਵਧੀਆ ਹੈਗਾ, ਪਿਓਰ ਘਿਓ ਹੈਗਾ ਵਗੈਰਾ ਵਗੈਰਾ। ਹਾਂਜੀ ਹਾਂਜੀ! ਤੁਸੀਂ ਵੀ ਕਦੀ ਲੈ ਕੇ ਵੇਖਣਾ ਹਾਂਜੀ।
ਹਾਂਜੀ! ਵੇਖਾਂਗੇ ਕਦੀ ਆਵਾਂਗੇ ਤੇ ਫੇਰ
ਫੇਰ ਮਤਲਬ ਜਿਵੇਂ ਮਸਾਲਾ ਭੁੰਨ ਕੇ ਨਮਕ ਮਿਰਚ ਪਾ ਕੇ ਤੇ ਪਨੀਰ ਭੁਰਿਆ ਹੋਇਆ ਪਾ ਕੇ, ਉਸ ਤੋਂ ਬਾਅਦ
ਹਾਂ। ਫੇਰ ਥੋੜੇ ਚਿਰ ਹਿਲਾਓ ਤੁਸੀਂ ਫਿਰ ਨਾਲ ਈ ਪਨੀਰ ਤਿਆਰ ਹੋ ਜਾਂਦੇ। ਫੇਰ ਤੁਸੀਂ ਜਿਵੇਂ ਗੈਸ ਬੰਦ ਕਰ ਦੋ ਤੁਸੀਂ ਤੇ ਉੱਪਰ ਢੱਕਣ ਰੱਖ ਕੇ ਨਾ ਐਵੇਂ ਰੱਖਦੇ ਤੁਸੀਂ ਜਿਵੇਂ ਤੇ ਫੇਰ ਉਹ ਥੋੜ੍ਹਾ ਹੋ ਜਾਏਗਾ। ਥੋੜਾ ਫੁੱਲ ਵੀ ਜਾਂਦਾ ਕਈ ਵਾਰੀ ਤੇ ਤੇਲ ਵੀ ਆ ਜਾਂਦਾ ਉੱਪਰ ਵ ਰਲਾਉਂਦੇ ਰਹੋ ਰਲਾਉਂਦੇ ਰਹੋ ਕੱਢ ਗ ਨਾ ਇਹ ਵੈਸੇ ਪੁਰ ਜੀਪ ਨ ਭੁਰਜੀ ਤਾਂ ਬੜੀ ਜਲਦੀ ਬਣਦੀ ਏ ਪੰਜ ਦਸ ਮਿੰਟ 'ਚ ਬਣ ਜਾਂਦੀ ਏ। ਹਾਂ ਹੋਰ ਕੀ ਸਬਜ਼ੀਆਂ ਬਈ ਟਾਈਮ ਲਗਦਾ। ਵਧੀਆ ਸਬਜ਼ੀਆਂ ਬਣਾਓ ਤੇ ਇਹ ਤੇ ਬੜਾ ਵਧੀਆ
ਤੇ ਜਿਵੇਂ ਮਤਲਬ ਹਾਂਜੀ ਸ਼ਾਹੀ ਪਨੀਰ ਦੀ ਮੈਂ ਪੁੱਛਣ ਲੱਗੀ ਸੀ ਕਿਵੇਂ ਬਨਦਾ।
ਹਾਂ ਸ਼ਾਹੀ ਪਨੀਰ ਜਿਸ ਤਰ੍ਹਾਂ ਕਿ ਤੁਸੀਂ ਪਿਆਜ ਕਈ ਵਾਰੀ ਤਾਂ ਜਿਵੇਂ ਹਲਵਾਈ ਬਣਾਉਂਦੇ ਨੇ ਹਨਾ ਪਿਆਜ ਵੀ ਤੁਸੀਂ ਮੋਟੇ ਮੋਟੇ ਕੱਟ ਲਓ ਤੁਸੀਂ ਮੋਟੇ ਮੋਟੇ ਕੱਢ ਕੇ ਤੁਸੀਂ ਦੇਖ ਲ ਗੈਸ ਤੇ ਧਰੋ ਤੇ ਤੇਲ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਕਿ ਮੋਟੇ ਮੋਟੇ ਭੁੰਨ ਲੋ ਥੋੜਾ ਬਰਾਊਨ ਕਰ ਲੋ।
ਹਾਂਜੀ
ਬਰਾਊਨ ਕਰਕੇ ਫਿਰ ਤੁਸੀਂ ਥੋੜਾ ਫੇਰ ਮਿਕਸੀ ਦੇ ਵਿੱਚ ਕਰਲੋ ਤੁਸੀਂ ਗਰੈਡਰ ਮਿਕਸੀ 'ਚ ਜਿਸ ਤਰ੍ਹਾਂ ਕਰਕੇ ਨਾ ਮਸਾਲਾ ਬੜੀ ਜਲਦੀ ਬਣਦਾ ਫੇਰ ਉਹ ਫੇਰ ਟਾਈਮ ਨੀ ਲੱਗਦਾ ਜਿਸ ਤਰ੍ਹਾਂ ਉਂਜ ਅਸੀਂ ਮਿਕਸੀ ਦਾ ਮਸਾਲਾ ਜਿਵੇਂ ਕਰੀਏ ਨਾ ਅਸੀਂ ਘੰਟਾ ਪੂਰਾ ਲੱਗਦਾ ਮਸਾਲਾ ਤਿਆਰ ਹੁੰਦਿਆਂ।
ਹਾਂਜੀ ਤੇ ਮਤਲਬ ਜਿਵੇਂ ਸ਼ਾਹੀ ਪਨੀਰ ਵਿੱਚ ਤੇ ਫਿਰ ਗਰੇਵੀ ਬਣਦੀ ਹੈ ਮੇਰੇ ਖਿਆਲ ਨਾਲ ਨਾ
ਹਾਂਜੀ ਉਹ ਗਰੇਵੀ ਹੁੰਦੀ ਬ ਜਿਸ ਤਰ੍ਹਾਂ ਕਿ ਤੁਸੀਂ ਵੀ ਪਹਿਲੇ ਤਾਂ ਉਹ ਕਰੋ ਤੇਲ ਇੱਕ ਤਾਂ ਉਹਦੇ 'ਚ ਸ਼ਾਹੀ ਪਨੀਰ ਤੇ ਤੇਲ ਖੁੱਲਾ ਹੁੰਦਾ ਇੱਕ ਤਾਂ ਮਤ ਮਸਾਲਾ ਵੀ ਖੁੱਲ੍ਹਲਾ ਹੋਣਾ ਚਾਹੀਦਾ। ਪਿਆਜ, ਟਮਾਟਰ ਹੋ ਗਏ ਜਿਵੇਂ ਮਰਜੀ ਥੋੜ੍ਹੀ ਲਸਣ ਅਦਰਕ ਪਉਣਾ ਪਾ ਲੋ। ਵੈਸੇ ਮੈਂ ਤਾਂ ਨੀ ਖਾਂਂਦੀ ਹੋਰ ਸਬਜ਼ੀਆਂ ਪਾ ਲੈਂਦੀ ਲੱਛ ਜਿਸ ਤਰ੍ਹਾਂ ਕਿ ਗਰਮੀ ਬੜੀ ਹੈ। ਗਰਮ ਹੁੰਦੇ ਨੇ ਤੇ ਫੇਰ ਉਹ ਮਸਾਲੇ ਮੈਂ ਜਦੋਂ ਵੀ ਸਬਜ਼ੀ ਬਣਾਉਦੀ ਨਾ ਕੋਈ ਵੀ ਸਬਜ਼ੀ ਤੇ ਪੂਰਾ ਘੰਟਾ ਲੱਗਦਾ ਮਸਾਲਾ ਜਿਸ ਤਰ੍ਹਾਂ ਕਿ ਰਾਜਮਾਂ ਦਾ ਮਸਾਲਾ ਬਣਾਓ ਤੁਸੀਂ ਤੇ ਉਹੀ ਪਨੀਰ ਦਾ ਮਸਾਲਾ ਫਿਰ ਉਹਦੇ ਵਿੱਚ ਵੀ ਜਿਵੇਂ ਕਈ ਵੀ ਜਿਵੇਂ ਉਹ ਪਾਂਦੇ ਨੇ ਵਿੱਚ ਖੋਇਆ ਪਾ ਲੈਂਦੇ ਨੇ ਕਈ ਮਲਾਈ ਪਾਂਦੇ ਨੇ। ਮੈਂ -ਮੈਂ ਤੇ ਮਲਾਈ ਪਾ ਲੈਂਦੀ ਵਿਚ ਘਾਰ ਹੀ ਪਈ ਹੁੰਦੀ ਮਲਾਈ ਪਾਣੀ ਦੁੱਧ ਪਾ ਲਿਆ ਵਿੱਚ ਤੇ
ਇ ਅਮੂਲ ਦੀ ਕਰੀਮ ਉਹ ਵੀ ਪਾ ਸਕਦੇ ਨੇ।
ਹਾਂਜੀ ਉਹ ਪਾ ਤਾਂ ਲੈਂਦੇ ਨੇ ਵੈਸੇ ਮੈਂ ਕਦੇ ਨੀ ਪਾਈ ਕਰੀਮ ਅਸੀਂ ਘੱਟ ਹੀ ਬਈ ਕਰਨੇ ਆ ਯੂਜ ਬਈ ਜਿਵੇਂ ਬੱਚਿਆ ਨੂੰ ਪਸੰਦ ਨੀ ਹੈਗਾ। ਨਹੀਂ ਜਿਆਦਾ ਈ ਉਹ ਮੈਂ ਫੇਰ ਮਲਾਈ ਪਾ ਲੈਂਦੀ, ਆਂ ਵਿੱਚ ਜਾਂ ਦੁੱਧ ਪਾ ਲੈਂਦੀ ਆਂ। ਪਾਣੀ ਨੀ ਬਣਦਾ ਉਹਦੇ ਵਿੱਚ ਨਾ ਸ਼ਾਹੀ ਪਨੀਰ 'ਚ
ਪਿਆਜ ਮਿਰਚਾਂ ਪੀਸ ਲਈਆਂ ਸੀ ਟਮਾਟਰ ਵੀ ਪੀਸਨੇ ਨੇ ਫੇਰ
ਹਾਂਜੀ ਟਮਾਟਰ ਵੀ ਵਿੱਚੇ ਹਾਂ ਬ ਮਸਾਲਾ ਸਾਰਾ ਹੀ ਕਰਕੇ ਨਾ ਗ੍ਰੈਂਡਰ ਜਦੋਂ ਮਸਾਲਾ ਬਣ ਜਾਏਗਾ ਫਿਰ ਟਮਾਟਰ ਤੁਸੀਂ ਥੋੜਾ ਟਾਈਮ ਵੱਧ ਪਾਉਣੇ ਜਿਵੇਂ ਇਕਦਮ ਕਈ ਵਾਰੀ ਪਾ ਹੀ ਦਿੰਦੇ ਹ ਵੀ ਜਿਵੇਂ ਜਲਦੀ ਹੋਵੇ ਤੇ ਤੇ ਵਧੀਆ ਬਣ ਜਾਂਦਾ ਪਨੀਰ ਇੱਕ ਹੁੰਦਾ ਬਈ ਦਹੀ ਆਲਾ ਪਨੀਰ ਬਣਾਉਣਾ ਜਿਵੇ ਡੱਕਰੇ ਕੱਟ ਕੇ ਨਾ ਮੋਟੇ -ਮੋਟੇ ਤੇ ਉਹਦੇ 'ਚ ਤੁਸੀਂ ਤੁਸੀਂ ਹਾਂ ਉਹ ਵੀ ਤਰੀ ਲਾ ਜ ਵਿਆਜ ਵੀ ਤੁਸੀਂ ਬਰੀਕ ਕੱਢ ਲੋਓ ਆਪਣੀ ਮਰਜੀ ਏ। ਜਾਂ ਮਸਾਲਾ ਮਿਕਸੀ 'ਚ ਕਰਲੋ। ਹਾਂ ਵੀ ਬਈ ਬਣ ਜਾਂਦਾ ਜਿਵੇਂ ਡੱਕਰਿਆਂ ਦਾ ਬਹੁਤ
ਹੂੰ ਵੈਸੇ ਤੇ ਜਿਵੇਂ ਪਿਆਜ ਬਰੀਕ ਕੱਟੋ ਤਾਂ ਵੀ ਮੂੰਹ 'ਚ ਆਂਦੇ ਨੇ ਨਾ ਬੱ ਬੱਚਿਆਂ ਦੇ ਤੇ ਉਹ ਵੀ ਇੰਨੀ ਪਸੰਦ ਇਹ ਨੂੰ ਗ੍ਰੇਵੀ ਵੈਸੇ ਜ਼ਿਆਦਾ ਵਧੀਆ ਰਹਿੰਦੀ ਹੈ ਬਣਾਣੀ।
ਹਾਂ -ਹਾਂ ਉਹ ਤਾਂ ਹਾਂ ਵਧੀਆ ਰਹਿੰਦੀ ਪਿਆਜ ਵੈਸੇ ਜਿਵੇਂ ਬੱਚਿਆਂ ਨੂੰ ਪਸੰਦ ਘੱਟ ਹੀ ਆਉਂਦੇ ਨੇ। ਵੈਸੇ ਤਾਂ ਯਾਦ ਤਾਂ ਮੈਂ ਮਿਕਸੀ 'ਚ ਹੀ ਕਰਕੇ ਬਣਾਣੀ ਆਂ। ਬਈ ਮਸਾਲਾ ਬਹੁਤ ਵਧੀਆ ਬਣ ਜਾਂਦਾ ਹੈ, ਉਹਦੇ ਵਿੱਚ
ਹਾਂਜੀ, ਤੇ ਉਹ ਤੇ ਚੀਜ਼ ਚਿੱਲੀ ਵੀ ਸੁਣਿਆ ਸੀ ਮੈਂ।ਚੀਜ਼ ਚਿੱਲੀ ਚ ਪਨੀਰ ਪੈਂਦਾ ਵੇ?
ਪੰਜ ਚੀਜ਼ ਚਿੱਲੀ ਵੀ ਮੈਂ ਬਣਾ ਲੈਂਦੀ ਹਾਂ, ਬੜੀ ਟੇਸਟੀ ਬਣਾਉਦੀ ਆ।ਉਹ ਬੱਚਿਆਂ ਨੂੰ ਬਹੁਤ ਹੀ ਪਸੰਦ ਹੈਗੇ ਹੈ।
ਚਲੋ ਕਦੀ ਬਣਾਓਗੇ ਨਾ, ਹਾਂ ਭੇਜਣਾ ਸਾਨੂੰ ਵੀ ਭੇਜਣਾ ਜਦੋਂ ਬਣਾਓਗੇ।
ਹਾਂ -ਹਾਂ, ਕੋਈ ਨੀ-ਕਿਉਂ ਨੀ।ਕਿਉਂ ਨੀ ਜਦੋਂ ਬਣਾਵਾਂਗੇ ਤਾਂ ਜ਼ਰੂਰ ਪੈਜਾਂਗੇ।
ਤੁਸੀ ਦੱਸੋ, ਤੁਸੀਂ ਅਪ
ਉਹਨੂੰ ਵੀ, ਸ਼ਿਮਲਾ ਮਿਰਚਾਂ ਨੂੰ ਵੀ ਜਿਵੇਂ ਤੁਸੀਂ ਚਾਹੇ ਵੱਡੇ ਵੱਡੇ ਪੀਸ ਕਰ ਲਓ ਤੁਸੀਂ, ਤੇ ਜਾਂ ਤੇ ਲੰਬੇ ਲੰਬੇ ਕੱਟ ਨ ਮੈਂ ਵੈਸੇ ਯਿਆਦਾਤਰ ਲੰਬੇ ਲੰਬੇ ਕੱਟਣੀ ਹੈ ਕਈ ਵਾਰੀ, ਚਾਰ ਪੰਜ ਪੀਸ ਹੀ ਕਰ ਲੈਣੀ, ਜਿਸ ਤਰ੍ਹਾਂ ਕਿ ਛੋਟੀ ਹੁੰਦੀ ਹੈ ਸ਼ਿਮਲਾ ਮਿਰਚ।ਵੈਸੇ ਤਾਂ ਮੋਟੇ ਮੋਟੇ ਹੀ ਕੱਟਦੇ ਨੇ ਇੱਥੇ ਟਮਾਟਰ ਟਰ ਵੀ ਤੁਸੀਂ, ਬੀ ਮੋਟੇ ਮੋਟੇ ਕੱਢ ਲਓ ਵੀ ਜਿਵੇਂ ਚਾਰ ਪੀਸ ਕਰ ਲੋ ਤੇ ਪਿਆਜਾਂ ਤੇ ਵੀ ਇੰਝੇ ਕਰ ਲੋ ਤੁਸੀਂ।ਫੇਰ ਮੈਂ ਤਾਂ ਜਿ ਗ ਗਰਮੀ ਹੈਗੀ ਨੀ ਜਿਸ ਤਰ੍ਹਾਂ ਦੀ ਮੈਂ ਜਲਦੀ ਜਲਦੀ ਬਣਾਉਂਦੀ ਹਾਂ, ਬਈ ਗਰਮੀ ਚ, ਰਸੋਈ ਚ ਸਾਰਾ ਦਿਨ ਹੀ ਖੜੀ ਰਹਿੰਦੀ ਹਾਂ। ਮੈਂ, ਸਾਰਾ ਦਿਨ ਕੰਮ ਹੀ ਨੀ ਖਤਮ ਹੁੰਦੇ ਮੇਰੇ ਤੇ।ਹੇ ਹੇ ਤੇ ਫੇਰ ਮੈਂ, ਬ ਜਿਸ ਤਰ੍ਹਾਂ ਕੀ ਪਹਿਲੇ ਹਾਂਜੀ ਹਾਂਜੀ।ਤੇ ਜਿਸ ਜਿਸ ਤਰ੍ਹਾਂ ਕਿ ਪਹਿਲੇ ਤੇਲ ਧਰੋ ਕੜਾਹੀ ਚ ਤੇ ਫੇਿਰ ਵਿਚ ਪਿਆਜ ਪਾਓ ਮੈਂ ਪਿਆਜ਼ ਥੋੜੇ ਜਿਹੇ ਬਰਾਊਨ ਕਰਕੇ ਤੇ ਨਾਲ ਹੀ ਟਮਾਟਰ ਪਾ ਦਿੰਦੀ ਆ, ਨਾਲ ਹੀ ਸ਼ਿਮਲਾ ਮਿਰਚ ਵੀ ਜਲਦੀ ਜਲਦੀ ਗਲ ਜਾਂਦੀ ਆ।
ਹਾਂਜੀ ਹਾਂਜੀ।
ਅਛੀ ਨਮਕ ਮਿਰਚ ਬਈ ਪਾ ਦੋ, ਹਲਦੀ ਪਾ ਦੋ। ਤੇ ਦੇਗੀ ਮਿਰਚ ਵੀ ਜ਼ਰੂਰ ਪਾਂਨੀ ਹਾਂ ਮੈਂ, ਜਿਸ ਤਰ੍ਹਾਂ ਕਿ ਤੇ ਫੇਰ ਉਹਦੇ ਵਿੱਚ ਵੀ ਜਿਵੇਂ ਪਨੀਰ ਤਾਂ ਵੈਸੇ ਮੈਂ ਬਾਅਦ ਚ ਪਾਉਂਨੀ ਹਾਂ।ਪਹਿਲੇ ਵਈ ਪਿਆਜ ਜਿਵੇਂ ਥੋ ਥੋੜੇ ਜਿਹੇ ਬਰਾਊਨ ਕਰ ਲੋ, ਤੇ ਫੇਰ ਬਾਅਦ ਵਿੱਚ ਵੀ ਜਿਵੇਂ ਢੱਕ ਕੇ ਰੱਖ ਦੋ, ਫਿਰ ਜਦੋਂ ਬੰਨ ਜੇਗੀ, ਕੱਟ ਗੈਸ ਤੇ ਵੀ ਰੱਖੋ।ਤੁਸੀਂ ਪਾਣੀ ਨੀ ਵਿੱਚ ਪਾਉਣਾ ਬਿਲਕੁਲ ਹੀ।
ਅੱਛਾ ਜੀ-ਅੱਛਾ ਜੀ।
ਅਗਰ ਜੇ ਪਾਣੀ ਅਸੀਂ ਪਾਵਾਂਗੇ, ਫੇਰ ਉਹ ਤਾਂ ਬੜੇ ਹੀ ਜ਼ਿਆਦਾ ਪਾਣੀ ਟਮਾਟਰ ਵੀ ਛੋੜ ਦਿੰਦੇ ਨੇ। ਤੇ ਫਿਰ ਬੜਾ ਟਾਈਮ ਲੱਗਦ ਜਾਂਦਾ।ਇੱਕ ਵਾਰੀ ਮੈਂ ਇਸ ਤਰ੍ਹਾਂ ਹੀ ਬਣਾਈ ਜਲਦੀ ਜਲਦੀ।ਪਤਾ ਨੀ ਸੀ ਵੀ ਜੀ ਘੁਲ ਹੀ ਗਈ। ਪਾਣੀ ਪਾਤਾ ਮੈਂ ਵੀ ਥੋੜਾ ਜਿਹਾ।ਵੀ ਜਿਵੇਂ ਜਲਦੀ ਗਾੱਲਣ ਪਿੱਛੇ ਵੀ ਸ਼ਿਮਲਾ ਮਿਰਚ ਗੱਲ ਜੇਗੀ। ਦਸ ਮਿੰਟ ਦੇ ਵਿੱਚ ਬਣਾਈ ਮੈਂ। ਸਬ ਜਿਸ ਤਰ੍ਹਾਂ ਕਿ ਗੈਸਟ ਆ ਗਏ, ਕੋਈ ਤਾਂ ਫੇਰ ਉਹ ਇੰਨਾ ਖਾਣ ਹੀ ਹੋ ਗਿਆ ਚ ਮੈਂ ਹਹ ਪਾਣੀ ਬਾਟੀ ਭਰੀ ਬਾਟੀ।ਹੀ-ਹੀ ਪਾਣੀ ਦੀ ਕੱਢੀ ਤਰੀ ਦੀ ਬਾਟੀ, ਫਿਰ ਮੈਂ ਉਹ ਨਾ ਆਟੇ ਚ ਹੀ ਗੁਨ ਲਈ ਤਰੀ।ਤੇਲ ਸੀ ਬੜਾ ਵਿੱਚ। ਤੇ ਮਸਾਲੇ ਸੀ ਬੜੇ ਵੀ ਜੀ।ਬੇਕਾਰ ਨੀ ਜਾਣ ਦਿੱਤੀ ਉਹ।
ਹਾਂਜੀ।ਤੇ ਜਿਵੇਂ ਮਤਲਬ ਚੀਜ਼ ਚਿੱਲੀ ਤੁਸੀਂ ਬਣਾਦੇ ਹੋ, ਤੇ ਵਿੱਚ ਸੋਸ ਵੀ ਪੈਂਦੀ ਹੈ?
ਹਾਂਜੀ-ਹਾਂਜੀ।ਕਈ ਪਾਉਂਦੇ ਨੇ ਸੋਸ, ਜਿਸ ਤਰ੍ਹਾਂ ਕਿ ਬਈ ਜਿਵੇਂ ਫਿਰ ਖਟਾਸ ਜ਼ਿਆਦਾ ਹੀ ਹੋ ਜਾਂਦੀ ਨਾ ਜਿਸ ਤਰ੍ਹਾਂ ਟਮਾਟਰ ਟਮਾਟਰ ਪਾਏ ਦੇ ਨੇ ਵਿੱਚ, ਤੇ ਫੇਰ ਸਾਨੂੰ ਜਿਆਦਾ ਟਮਾਟਰ ਟਰ, ਬੀ ਜਿਵੇਂ ਖਟਾਸ ਲਈ ਚੀਜ਼ਾਂ ਪਸੰਦ ਨੀ ਹੈਗੀਆਂ ਮੈਨੂੰ ਜ਼ਿਆਦਾਤਰ
ਤੇ ਜਿਵੇਂ ਨੀ ਇੱਕ ਨਾ ਸੋਇਆ ਸੋਸ ਵੀ ਆਉਂਦੀ ਹੈ ਰੰਗਾਸਤੇ।ਉਹਦਾ ਬਰਾਊਨ ਜਯਾ ਰੰਗ ਹੋ ਜਾਂਦਾ ਹੈ ਥੋੜਾ ਤੇ ਉਹ ਸੋਆ ਸੋਸ ਪਾ ਲਿਆ ਕਰੋ।ਉਹਦੇ ਨਾਲ ਰੰਗ ਨਾ ਸੋਹਣਾ ਆ ਜਾਂਦਾ ਹੈ ਚੀਜ਼ ਚਿੱਲੀ ਵਧੀਆ ਲੱਗੇਗੀ ਤੁਹਾਡੀ।ਹਾਂਜੀ, ਤੁਹਾਡੀ ਤਿੰਨੋਂ ਚਾਰੋ ਰੈਸ ਰੈਸਿਪੀਆਂ ਵਧਆ ਸੀ।ਮੈਂ ਟਰਾਈ ਜ਼ਰੂਰ ਕਰਾਂਗੀ। ਪੁਰਜੀ ਵੈਸੇ ਬੜੀ ਆਸਾਨ ਹੈਗ ਗੀ ਤੁਸੀਂ ਜਿਵੇਂ ਦੱਸੀ ਤਾਂ ਮੈਨੂੰ ਲੱਗ ਹੇਹਾ, ਕਿ ਮੈਂ ਬਣਾ ਲਾਂਗੀ ਜਲਦੀ ਵੈਸ ਤੇ, ਮੈਨੂੰ ਮਤਲਬ ਰਸੋਈ ਦੇ ਕੰਮ ਕਰਨ'ਚ ਨਾ, ਇੰਨਾ ਇੰਟਰਸਟ ਨੀ ਹੈਗਾ।
ਅੱਛਾ, ਨਹੀਂ-ਨਹੀਂ ਹੋਣਾ ਚਾਹੀਦਾ ਵੈਸੇ
ਹਾਂਜੀ-ਹਾਂਜੀ, ਬਸ ਇੰਟਰਸਟ ਕੀ ਟਾਇਮ, ਟਾ ਟਾਇਮ ਦੀ ਵੀ ਛੋਟੇਜ ਗੇ ਨਾ ਕੰਮ ਕਰਦੇ ਰਹੋ, ਕੰਮ ਫੇਰ, ਟਾਈਮ ਨੀ ਹੁੰਂਦਾ ਵਧੀਆ- ਵਧੀਆ ਚੀਜ਼ਾਂ ਬਣਾਨ ਦਾ ਦਾਲ ਤੇ, ਜਲਦੀ ਬਣ ਜਾਂ
ਚਲੋ ਠੀਕ ਹੈ, ਅੱਛਾ ਫੇਰ ''ਮੈਂ ਨਾ ਫੇਰ ਗੱਲ ਕਰਾਂਗੀ ਤੁਹਾਡੇ ਨਾਲ ਠੀਕ
ਹਾਂਜੀ। ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੁਹਾਡੀ ਰੈਸਪੀ ''ਮੈਂ ਜ਼ਰੂਰ ਟ੍ਰਾਈ ਕਰਾਂਗੀ।
ਗਰੋਰ ਕਰਨਾ, ਹਾਂਜੀ।